ਹੈਲ ਸਤਿ ਸ਼੍ਰੀ ਅਕਾਲ ਬੂਆ ਜੀ,
ਸਤਿ ਸ੍ਰੀ ਅਕਾਲ ਪੁੱਤਰ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਹਾਂਜੀ ਵਧੀਆ, ਤੁਸੀਂ ਸੁਣਾਓ ਜੀ?
ਬਸ ਪੁੱਤਰ ਸਭ ਠੀਕ ਹੈਗੇ ਨੇ, ਹੋਰ ਮੰਮੀ ਪਾਪਾ ਸਭ ਠੀਕ ਨੇ?
ਹਾਂਜੀ-ਹਾਂਜੀ, ਸਭ ਵਧੀਆ ਹੋਰ ਹੋ ਗਏ ਫਰੀ?
ਹਾਂਜੀ ਹੋ ਗਏ ਫਰੀ, ਤੁਸੀਂ ਦੱਸੋ ਅੱਜ ਕਿਵੇਂ ਯਾਦ ਕਰ ਲਿੱਤਾ ਬੂਆ ਨੂੰ
ਬਸ ਮੈਂ ਕਿਹਾ ਉਸ ਦਿਨ ਤੁਸੀਂ ਉਹ ਚਾਹ ਬਣਾਈ ਸੀ ਬੜੀ ਸਵਾਦ ਲੱਗੀ ਸੀ ਉਹ ਨਾ ਤੇ ਮੈਂ ਕਿਹਾ ਪੁੱਛਾ ਬੂਆ, ਨੂੰ ਕਿੱਦਾਂ ਬਣਾਈ ਸੀ ਆਪਾਂ ਵੀ ਬਣਾਈਏ ਘਰੇ ਫਿਰ
ਕਿਹੜੀ ਵਾਲੀ ਚਾਪ ਪੁੱਤਰ ਇੱਕ ਤਾਂ ਹੁੰਦੀ ਐ, ਨੋਰਮਲੀ ਗ੍ਰੇਵੀ ਚਾਪ, ਇੱਕ ਹੁੰਦੀ ਹੈ ਮਲਾਈ ਚਾਪ ਮੈਂ ਤਾਂ ਦੋ ਬਣਾਨੀ ਆ
ਹਾਂਜੀ। ਜਿਹੜੀ ਤੁਸੀਂ ਮਲਾਈ ਵਾਲੀ ਨੀ ਬਣਾਈ ਸੀ ਮਲਾਈ ਚਾਪ ਬਣਾਈ ਸੀ। ਉਹ ਪੁੱਛਦੇ ਸੀ, ਉਹ ਕਿੱਦਾਂ ਬਣਾਈ ਸੀ ਉਹ ਬੜੀ ਉਝ ਉਸ ਦਿਨ ਖਾਈ ਸੀ ਨਾ ਜਦੋਂ ਆਪਾਂ ਆਏ ਸੀ, ਤੁਸੀਂ ਬਣਾਈ ਸੀ ਬੜੀ ਸਵਾਦ ਲੱਗੀ ਸੀ ਓ
ਅੱਛਾ -ਅੱਛਾ ਪੁੱਤਰ ਹਾਂ ਕਿਉਂ ਨੀ, ਤੂੰ ਕੋਈ ਨੀ ਮੈਂ ਤੈਨੂੰ ਦੱਸ ਦਿੰਨੀ ਆ। ਉਹ ਚਾਪ ਪੁੱਤਰ ਕਿਹੜੀ ਵਾਲੀ ਚਾਪ ਲਿਆਏ ਓ, ਵਾਈਟ ਵਾਲੀ ਕਿ ਓ ਦੂਜੇ ਵਾਲੀ
ਨਹੀਂ ਓ ਵਾਈਟ ਵਾਲੀ ਹੈਗੀ।
ਹਾਂਜੀ- ਹਾਂਜੀ। ਤੇ ਪੁੱਤ ਪਹਿਲੇ ਅਗਰ ਮਲਾਈ ਚਾਪ ਬਣਾਣੀ ਹੋਏ ਨਾ, ਪਹਿਲੇ ਤਾਂ ਨਾ ਚਾਪ ਨੂੰ ਨਾ ਥੋੜਾ ਜਾ ਬੋਇਲ ਕਰ ਲਓ।
ਹਲਕਾ ਜਾ ਥੋੜਾ ਜਾ ਹਲਕਾ ਜਾ ਨਾ ਗਰਮ ਪਾਨੀ ਚ ਓਨੂੰ ਆਦਾ ਨਾ, ਬਾਹਰ ਦੀ ਆਉਂਦੀ ਹੈ ਨਾ ਬੋਇਲ ਕਲੋ ਹਲਕੇ ਜੇ ਪਾਨੀ ਚ ਪਾ ਕੇ, ਉਸ ਤੋਂ ਬਾਅਦ ਨਿਚੋੜ ਕੇ ਰੱਖ ਦੋ ਸਾਈਡ ਵਿੱਚ ਤੇ ਥੋੜੀ ਜੀਅ ਲਓ ਦਹੀਂ, ਹੁਣ ਉਹੇ ਨਾ ਕੋਨਟੀ ਟੀਟੀ ਵੇਖ ਕੇ ਲੈਣੀ ਪੈਂਦੀ ਐ, ਤਿੰਨ ਚਾਰ ਬੰਦਿਆਂ ਵਾਸਤੇ ਬਣਾਣੀ ਐ, ਮੈਂ ਉਹਦੇ ਵਾਸਤੇ ਦੱਸ ਰਈ ਆ ਤੈਨੂੰ
ਤਿੰਨ-ਚਾਰ ਬੰਦਿਆਂ ਵਾਸਤੇ, ਇੱਕ ਕੱਪ ਨਾ ਦਹੀਂ ਲੈ ਲਓ।
ਅੱਛਾ।
ਤੇ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਲੋ ਦਹੀਂ ਨੂੰ ਠੀਕ ਹੈ ਇੱਕ ਕਟੋਰੀ, ਤਾਂ ਇੰਨੀ ਅੱਧੀ- ਅੱਧੀ ਕਟੋਰੀ ਇੱਕ ਮਲਾਈ ਲੈ ਲਓ ਪੁੱਤ
ਅੱਛਾ।
ਤਾਂ ਦੋਨੋ ਨੂੰ ਮਿਕਸ ਕਰ ਦੋ, ਚੰਗੀ ਤਰ੍ਹਾਂ ਫੇਟ ਦੋ, ਜੇ ਫੇਟੀ ਦਾ ਨੀ ਹੁੰਦਾ ਜਿੱਦਾ। ਫੇਟੀ ਜੋ- ਫੇਟੀ ਜੋ ਉਹਨੂੰ ਫੇਟ ਦੇ ਚੰਗੀ ਤਰ੍ਹਾਂ। ਤੇ ਉਸ ਤੋਂ ਬਾਅਦ ਆਪਣਾ ਕੀ ਕਹਿੰਦੇ ਹਲਕਾ ਜਾ ਉਹਦੇ ਚ ਕੀ ਕਹਿੰਦੇ ਨਮਕ ਪਾ। ਹਲਕਾ ਜਾ, ਹਲਕਾ ਜਾ ਦੋ ਚਮਚ ਵੇਸਣ ਵੀ ਪਾ ਦੇ ਉਹਦੀ ਨਾ ਅਹ। ਕੋਟਿੰਗ ਹੋ ਜਾਂਦੀ ਆ ਵੇਸਣ ਨਾਲ, ਥੋੜੀ ਜੀ ਨਾ ਫ਼ਿਰ ਥੋੜੀ ਕ੍ਰਿਸਪੀ ਜਿ ਲਗਦੀ ਐ ਚਾਪ ਠੀਕ ਹੈ, ਥੌੜੀ ਹਲਕੀ ਕੋਟਿੰਗ ਹੋ ਜਾਏਗੀ ਦਾ ਦੋ ਚਮਚ ਵੇਸਨ ਪਾ ਦੇ। ਨਾ ਥੋੜਾਂ ਡਾਰਕ ਹੀ ਰੱਖੀ, ਪਤਲਾ ਨਾ ਹੋ ਜਾਏਂ ਬੈਟਰ ਪੁੱਤ, ਪਤਲਾ ਨੀਂ ਹੋਣਾ ਚਾਹੀਦਾ ਹਾਂ ਡਾਰਕ ਹੀ ਬੈਟਰ ਹੋਣਾ ਚਾਹੀਂਦਾ ਹੁੰਦਾ, ਆਪਣਾ ਉਹਦੇ ਚ ਥੋੜਾਂ ਜਾ ਨਮਕ ਪਾਓ, ਹਲਕੀ ਮਿਰਚ ਪਾਓ ਲਾਲ ਵਾਲੀ ਅੱਧਾ ਚਮਚ। ਹਾਂ ਪੁੁੱਤ ਤੇ ਉਹਨੂੰ ਨਾ ਚਾਪ ਨੂੰ ਨਿਚੋੜ ਕੇ ਚੰਗੀ ਤਰ੍ਹਾਂ, ਚੰਗੀ ਤਰ੍ਹਾਂ ਨਿਚੋੜ ਕੇ ਆਪਣਾ ਓਹਦੇ ਚ ਮਿਕਸ ਕਰਦੋ, ਤੇ ਹੱਥਾਂ ਨਾਲ ਚੰਗੀ ਤਰ੍ਹਾਂ ਉਹਨੂੰ ਕੋਟਿੰਗ ਕਰੋ, ਕਿ ਹਾਂ ਸਾਰੀ ਚਾਪ ਤੇ ਨਾ ਸਾਰੀ ਜਿਵੇਂ ਲੱਗ ਜਾਏ ਬੈਟਰ ਹੈਗਾ ਜਿਹੜਾ ਚਾਪ ਨੂੰ ਪਕੜ ਲਏ, ਹਾਂ ਪੁੱਤ, ਹਾਂ ਮਰਜ਼ ਹੋ ਜਾਏ ਚੰਗੀ ਤਰ੍ਹਾਂ ਉਹ ਸਾਈਡ ਵਿੱਚ ਰੱਖ ਦੋ ਉਹਨੂੰ
ਅੱਛਾ।
ਹਾਂ। ਉਹਨੂੰ ਸਾਈਡ ਚ ਰੱਖ ਦੇ। ਤੇ ਦੂਜੀ ਤਰਫ ਮਸਾਲਾ ਤਿਆਰ ਕਰੋ ਫਿਰ।
ਅੱਛਾ।
ਮਸਾਲਾ ਪਿਆਜ਼। ਟਮਾਟਰ, ਆਪਣਾ ਜੇੜਾ ਅਦਰਕ। ਲਸਣ ਤਾਂ ਆਪਣੀ ਮਰਜ਼ੀ ਹੁੰਦੀ ਆ ਤਾਂ ਜਿਵੇਂ ਟੇਸਟ ਦੇ ਅਨੁਸਾਰ ਹੀ ਹੁੰਦਾ। ਖਾਣਾ ਨਈਂ ਖਾਣਾ। ਹਾਂ। ਓ ਪੁੱਤ ਗ੍ਰਾਇੰਡ ਹੋਣਗੇ। ਜ਼ਿਆਦਾ ਬਰੀਕ ਤਾਂ ਗ੍ਰਾ ਹਾਂ, ਜ਼ਿਆਦਾ ਬਰੀਕ ਤਾਂ ਗ੍ਰਾਇੰਡ ਨਈਂ ਹੁੰਦੇ। ਹੁੰਦੇ ਤਾਂ ਹਾਂ। ਥੋੜਾ ਮੋਟਾ ਈ ਰੱਖੀ ਮਸਾਲਾ, ਲੇਕਿਨ ਹਾਂ ਜ਼ਿਆਦਾ ਵੀ ਨਾ ਓ ਢਹਿ ਜਾਂਦਾ ਫਿਰ ਜ਼ਿਆਦਾ ਪਤਲਾ ਮਸਾਲਾ ਹੈਂ! ਤੇ ਗ੍ਰਾਇੰਡ ਈ ਹੁੰਦੇ ਨੇ ਮਿਕਸੀ ਚ। ਕਰ ਲਈ ਗ੍ਰਾਇਡ ਉਤੱ ਤੇ ਅਪਣਾ ਓਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਣਾ ਹੈਗਾ। ਖੁੱਲ੍ਹਾ ਘੀ ਪਾ ਕੇ। ਭੁੰਨ ਜਾਏ ਅੱਛੇ ਤਰ੍ਹਾਂ ਮਸਾਲਾ ਤੇ ਅਦਰਕ ਦਾ ਢੱਕਣ ਪਤਾ ਈ ਐ। ਲਸਣ ਆਪਣੀ ਮਰਜੀ ਨਾਲ ਪਾਣਾ। ਹਰੀ ਮਿਰਚਾਂ ਜ਼ਰੂਰ ਪਾਣੀਆਂ ਨੇ, ਟੇਸਟ ਆਂਦਾ ਵਾ ਤੇ ਥੋੜ੍ਹੇ ਜੇ ਨਾ ਪੰਜ-ਸੱਤ ਦਸ ਕਾਜੂ ਵੀ। ਐਵੇਂ ਗ੍ਰਾਇੰਡ ਕਰਕੇ ਪਾਣੇ ਪਾਊਡਰ ਬਣਾ ਕੇ। ਤੇ ਪਾਊਡਰ ਨਈਂ ਤੇ ਕਾਜੂ ਦਾ। ਓ ਜ਼ਰੂਰ ਪਾਣਾ ਵਿੱਚ ਕ
ਅੱਛਾ।
ਜਿਵੇਂ ਅਸੀਂ ਪਾਣੇ ਈ ਆਂ। ਸ਼ਾਹੀ ਪਨੀਰ ਚ ਵੀ ਪੈ ਜਾਂਦਾ ਨਾਂ।
ਹਾਂਜੀ ਹਾਂਜੀ।
ਹਂ ਤੇ ਓ ਪਾਣਾ ਜ਼ਰੂਰ। ਉਸ ਤੋਂ ਬਾਅਦ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣਾ।
ਅੱਛਾ।
ਭੁੰਨਦੇ ਰੋ ਮਸਾਲੇ ਨੂੰ, ਠੀਕ ਐ ਪੁੱਤ? ਤੇ ਜਦੋਂ ਮਸਾਲਾ ਭੁੰਨੀ ਜਾਏ ਤੇ ਜੇੜੀ ਹਲਕੀ ਜੀ ਕ੍ਰੀਮ ਨੀਂ ਆਂਦੀ ਅਮੂਲ ਦੀ
ਹਾਂਜੀ ਹਾਂਜੀ।
ਹੋਏ ਤਾਂ ਚੰਗੀ ਗੱਲ ਏ ਨਈ ਹੋਏ ਤਾਂ ਕੋਈ ਨੀਂ ਮਲਾਈ ਪਾ ਦੋ। ਮਸਾਲੇ ਚ ਥੋੜ੍ਹੀ ਜੀ ਹਾਂ, ਮਲਾਈ ਤੇ ਹਲਕਾ ਜਿਆ ਦੁੱਧ ਪਾ ਦੋ
ਅੱਛਾ ਅੱਛਾ।
ਤੇ ਚੰਗੀ ਤਰ੍ਹਾਂ ਆਪਣਾ ਮਸਾਲਾ ਜਦੋਂ ਲੱਗੇ ਕਿ ਹਾਂ ਹੁਣ ਗ੍ਰੇਵੀ ਵਾਲਾ ਹੋ ਗਿਆ। ਤੇ ਜੇੜੀ ਚਾਪ ਸੀ ਨਾ ਓ ਜੈਸੀ ਚਾਪ ਸੀ। ਉਹਂਦੇ ਚ ਮਸਾਲੇ ਚ ਭੁੰਨੋ ਚੰਗੀ ਤਰ੍ਹਾਂ ਪਾ ਦ ਉਹਂਦੇ ਚ ਭੁੰਨੋ ਮਸ ਮਸਾਲੇ ਚ ਹਾਂ, ਅਹ ਪਤਲਾ-ਪਤਲਾ ਮਸਾਲਾ ਨਈਂ ਛੱਡਣਾ, ਗ੍ਰੇਵੀ ਡਾਰਕ ਕਰ ਦੇਣੀ ਚੰਗੀ ਤਰ੍ਹਾਂ। ਤਾਈ ਤਾਂ ਓ ਫੇਰ ਪਕਣ ਗੀਆਂ ਨਾ ਓਹਦੇ ਚ, ਚਾਪ ਜਾ ਕੇ ਪਕੇਗੀ ਨਾ ਓਹਦੇ ਚ ਹਾਂ। ਤੇ ਓ ਜੇੜਾ ਅਸੀਂ ਬਣਾਇਆ ਸੀ ਕ੍ਰੀਮ ਬੈ ਚਾਪ ਦਾ ਬੈਟਰ ਉਹ ਸਾਰਾ ਉਹਂਦੇ ਚ ਪਾ ਦੇਣਾ ਮਸਾਲੇ ਚ। ਚੰਗੀ ਤਰਾਂ, ਓ ਚੰਗੀ ਤਰ੍ਹਾਂ ਹਿਲਾਣਾ ਐ। ਥੱਲੋ ਉੱਤੋਂ ਤਾਂ ਕਿ ਪੱਕਾ ਹੁੰਦਿਆਂ ਤੇ ਝੜ ਜਾਵੇ ਸਾਰਾ ਮਸਾਲਾ
ਅੱਛਾ।
ਉਸ ਤੋਂ ਬਾਅਦ ਪੁੱਤਰ ਸਿਮ-ਸਿਮ ਤੇ ਰੱਖੀ-ਰੱਖੋ, ਰੱਖੀ-ਰੱਖੋ। ਕਿਉਂਕਿ ਚਾਪ ਗਲੇਗੀ ਤਾਂ ਹੈ ਈ ਨਾਂ ਅੰਦਰ। ਗੱਲਣੀ ਵੀ ਤਾਂ ਜ਼ਰੂਰੀ ਹੈਨਾ! ਸਿਮ ਤੇ ਰੱਖੀ-ਰੱਖੋ, ਰੱਖੀ-ਰੱਖੋ। ਓ ਘੱਟ ਤੋਂ ਘੱਟ ਪੌਣ ਘੰਟਾ ਲੱਗਣਾ ਪਏਗਾ, ਪੌਣ ਘੰਟੇ ਰੱਖੀ ਜਾਏਗੀ। ਸਿਮ- ਸਿਮ ਤੇ ਤਾਈ ਚਾਪ ਗਲੇਗੀ ਹਾਂ ਕਿਉਂਕਿ ਅਸੀਂ ਕੋਈ ਦੂਜੀ ਜਿਹੜੀ ਜਿਹੜੀ ਹੁੰਦੀ ਨਾ ਓਹਦੇ ਚ ਚਾਪ ਨੂੰ ਨਾ ਕੀ ਕਹਿੰਦੇ ਫਰਾਈ ਕਰ ਲੈਂਦੇ ਨੇ ਤੇ ਉਹ ਜਲਦੀ ਬਣ ਜਾਂਦੀ। ਜਿਹੜੀ ਮਸਾਲੇ ਵਾਲੀ ਏ ਇਹ ਜਿਹੜੀ ਹੁੰਦੀ ਨਾ ਮਲਾਈ ਚਾਪ ਇਹਨੂੰ ਟਾਈਮ ਲੱਗਦਾ ਵਾ। ਕਿਉਂਕਿ ਉਬਾਲਣ ਤੋਂ ਬਾਅਦ ਇਹਨੂੰ ਗਲਾਉਣਾ ਪੈਂਦਾ।
ਹਾਂ।
ਹਾਂ ਤਾਂ ਉਹ ਆਪਣਾ ਸਿਮ -ਸਿਮ ਤੇ ਰੱਖੋਗੇ? ਤੋਂ ਆਪਣਾ ਫਿਰ ਮਲਾਈ ਚਾਪ ਉੱਤੋਂ ਆਪਣੀ ਮਰਜ਼ੀ ਐ। ਕੋਲਡ ਡਿੰਕ ਸਜਾਵਟ ਵਾਸਤੇ ਅੱਜ -ਕੱਲ੍ਹ ਲੋਕੀ ਧਨੀਆ ਧੁਨੀਆ ਪਾ ਦਿੰਦਾ। ਅ ਸੋਹਣੀ ਪਰੇਜ਼ੇਂਟੇਸ਼ਨ ਹੋ ਜਾਂਦੀ ਆ। ਮੈਂ ਮਨ ਬਣੋਨਾ ਹੁੰਦਾ ਬਸ ਸਵਾਦ ਤਾਂ ਆਪਣਾ ਹੀ ਸਵਾਦ ਅਨੁਸਾਰ ਨਮਕ ਮਿਰਚ ਪੈਂਦਾ ਹੈ ਕੋਈ ਖਾਂਦਾ ਹੈ। ਹੂ ਘੱਟ ਦੇਖੋ ਜੀ ਜਿਆਦਾ ਇਹਦੇ ਚ ਕੁਝ ਨੀ ਪੈਂਦਾ ਮਸਾਲੇ ਮਸੇ ਲੋੜ ਨੀ ਜ਼ਿਆਦਾ ਬਸ ਨੋਰਮਲ ਹੀ ਬਣਦਾ ਐ। ਐਨਾ ਕਿ ਇਹ ਨੂੰ ਐਨਾ ਕਿ ਹਾਂ ਬਹੁਤ ਜ਼ਿਆਦਾ ਕੋਈ ਮਸਾਲੇ ਪੈਂਦੇ ਪਏ ਨੇ ਖੜੇ ਮਸਾਲੇ ਪੈਂਦੇ ਪਏ ਨੇ। ਕੋਈ ਕੋਈ ਸੁੱਕੇ ਧਨੀ ਕੁਝ ਨੀ ਜਿਆਦਾ ਕੁਛ ਪੈਂਦਾ ਨੋਰਮਲੀ ਮਸਾਲਾ ਤਿਆਰ ਹੁੰਦਾ ਐ।
ਜਿੱਦਾਂ ਓਰਗੇਨੋ ਚਿੱਲੀ ਫਲੇਕਸ ਓਹ ਨੀ ਪੈਣਾ ਇਹ ਚ
ਨਾ ਨਾ ਨਾ ਪੁੱਤ ਨਾ ਇਹ ਚੀਜ਼ਾਂ ਤਾਂ ਚਾਈਨੀਜ਼ ਚ ਚੱਲਣਗੀਆਂ ਇਹਦੇ ਚ ਨਹੀਂ ਚੱਲਦੀ ਹਾਂ ਜਿਹੜੀ ਦੂਜੀ ਦੂਜੀ ਜੀ ਬਣਦੀ ਹੈ ਨਾ ਉਹ ਜਿਹੜੇ ਅਸੀਂ ਓਵਨ ਚ ਬਣਾਉਂਦੇ ਹਾਂ ਚਾਪ ਪਨੀਰ ਟਿੱਕਾ ਉਹਦੇ ਚ ਤਾਂ ਹਰ ਕੁਝ- ਕੁਝ ਕਰ ਲੈਂਦਾ। ਓਹਦੇ ਤਾਂ ਇਹ ਐ ਨੀ ਇਹ ਵਾਲੀ ਮਲਾਈ ਚਾਪ ਵਿਚ ਤਾਂ ਨੀ ਪਏਗਾ ਹਾਂ ਇਹ ਤਾਂ ਸਿੰਪਲ ਹੈ ਵੀ ਇਹ ਤਾਂ ਚਿੱਟੀ- ਚਿੱਟੀ ਬਣਦੀ ਆ।
ਅੱਛਾ- ਅੱਛਾ ਹਾਂ।
ਪਾਈ ਕਰੀਮ ਪਾਈ ਦਹੀਂ ਪਾਈ ਇਹ ਤਾਂ ਏਦਾਂ ਦੀ ਬਣਦੀ ਹਾਂ ਪੁੱਤ ਤੇ ਇਹ ਬਸ ਆਪਣੀ ਤਿਆਰ ਹੋ ਗਈ ਇਹ ਵਾਲੀ ਚਾਪ। ਜਿਹੜੀ ਦੂਜੀ ਕਹਿੰਦੇ ਹੋ, ਦੂਜੀ ਮਸਾਲੇ ਵਾਲੀ, ਉਹਦੇ ਚ ਕੀ ਕਰਨਾ ਹੁੰਦਾ ਹੈ, ਅਸੀਂ ਚਾਪ ਲੈ ਕੇ ਫਰਾਈ ਕਰਨੇ ਆ, ਪਹਿਲੇ ਕੱਟ ਹੇ ਨਾ ਪੀਸਿਸ ਕਰ ਲਓ ਚਾਪ ਦੇ, ਪੀਸਿਸ ਕਰ ਲਓ, ਫਿਰ ਫਰਾਈ ਕਰੋ ੳਹਨੁ, ਫਰਾਈ ਕਰੋ। ਹਲਕੇ-ਹਲਕੇ ਗੀ ਤੇ, ਭੁੰਨਦੇ ਰਹੋ- ਭੁੰਨਦੇ ਰਹੋ, ਉਹ ਪੰਜ-ਸੱਤ ਮਿੰਟ ਚ ਭੁੰਨ ਕੇ ਬਾਅਰ ਨਿਕਾਲ ਲੋ ਉਹਨੂੰ, ਠੀਕ ਹੈ, ਹਾਂ। ੳਹ ਹਲਕੀ-ਹਲਕੀ ਬਰਾਊਨਿਸ਼ ਜਿ ਹੋ ਜਾਂਦੀ ਏ, ਪੀਲੀ ਜੀ, ਉਹਨੂੰ ਬਾਹਰ ਕੱਢ ਲੋੋ। ਦੂਜੀ ਤਰਫ, ਮਸਾਲਾ ਐਵੇਂ ਤਿਆਰ ਕਰਨਾ ਜਿਵੇਂ ਅਸੀਂ ਕਰਨੇ ਆ, ਗ੍ਰਾਇੰਡ ਕਰਕੇ ਜਿਹੜਾ ਮੈਂ ਦੱਸਿਆ। ਇੰਹਦੇ ਚ ਹਲਦੀ ਪਾ ਦਿੰਨੇ ਹਾਂ ਬਸ, ਇਹਦੇ ਚ ਹਲਦੀ ਪਾਈਗੀ। ਹਲਦੀ ਪਾਓ ਇੰਹਦੇ ਚ, ਆਪ ਨਾ ਸੁੱਖਾ ਧਨੀਆ, ਤੇ ਗਰਮ ਮਸਾਲਾ ਪਾ ਲੋ। ਤੇ, ਉਸ ਤੋਂ ਹਾਂ, ਮਸਾਲੇ ਜਿਹੜੇ ਹਾਂ-ਹਾਂ, ਮਸਾਲੇ ਪਾ ਲਓ। ਪਾਲੳ-ਪਾਲੳ ਇੰਹਦੇ ਚ, ਕਿਉਂਕਿ ਮਸਾਲੇ ਵਾਲੀ ਬਣੀ ਗਈ ਨਾ, ਚਾਹ ਪੁੱਤ। ਤੇ ਇੰਹਦੇ ਚ ਪੈ ਜਾਂਦੇ ਨੇ? ਮਸਾਲੇ ਵਾਲੀ ਚ ਪੈ ਜਾਂਦੇ ਨੇ, ਤੇ ਮਲਾਈ ਚਾਪ ਚ ਨਹੀਂ ਪੈਂਦੇ। ਹਾਂ, ਤੇ ਆਪਨਾ, ਇਹੰ ੰਦ ਚਾਪ ਵਿੱਚ ਪਾਓ, ਮਸਾਲੇ ਅ ਚੰਗੀ ਤਰ੍ਹਾਂ ਭੁੰਨੋ, ਜਿਵੇਂ ਭੁੰਨਦੇ ਹੋ। ਆਪਨਾ, ਉਹ ਤਾਂ ਆਪਣੀ ਇੱਛਾ ਵੇ, ਲਸਣ ਤੋਂ ਪਾਉਂਦੇ ਨੇ, ਉਹਦਾ ਟੇਸਟ ਵ ਖਾਈ ਆ ਜਾਂਦਾ ਵਾ? ਹਾਂ, ਉਹ ਆਪਨੀ ਮਰਜ਼ੀ ਨਾਲ ਹੁੰਦਾ, ਉਸ ਤੋਂ ਬਾਅਦ, ਸਾਰੀ ਚਾਪ ਜਿਹੜੀ ਅਸੀਂ ਫਰਾਈ ਕੀਤੀ ਇ, ਉਹ ਫਰਾਈ ਚਾਪ ਪੁੰਦੇ ਚ ਪਾ ਦੋ ਮਸਾਲੇ ਚ ਬਸ, ਆ ਸੇਮ ਈ ਹੈਗਾ, ਬਸ ਉਹ ਵਾਈਟ ਬਣਦੀ ਏ ਮਲਾਈ ਚਾਪ, ਇਹ ਦੁਜੀ ਮਸਾਲੇ ਵਾਲੀ, ਦੋਨਾਂ ਦਾ ਸਵਾਦ ਵੀ ਵੱਖਰਾ- ਵ ਹਾਂ ਹਾਂ, ਦੋਇ ਦੋਨਾ ਦਾ ਸਵਾਦ ਵੀ ਵੱਖਰਾ ਹੀ ਹੁੰਦਾ ਵਾ।
ਹਾਂ, ਇਹ ਤਾ ਹੈਗਾ।
ਹਾਂ, ਤੇ ਮੈਂ ਤਾਂ ਦੋਨੋ ਹੀ, ਤੇਨੂੰ ਪਤਾ ਬਣਾ ਲੈਂਨੀ ਹਾਂ, ਤੈਨੂੰ ਪਤਾ ਹੀ ਹੈ ਹਾਂ, ਪਰ ਜ਼ਿਆਦਾ ਸਵਾਦ ਤਾਂ ਉਹੀ ਲੱਗਦੀ ਹੈ, ਮਲਾਈ ਚਾਪ। ਜਿਹੜੀ ਤੂੰ ਕਹਿਣੀ ਆ ਮੈਂ ਬਣਾਈ ਸੀ ਉੱਥੇ, ਹਾਂ, ਉਹ ਜ਼ਿਆਦਾ ਸਵਾਦ ਲੱਗਦੀ ਆ। ਹਾਂ, ਰੈਸਪੀ ਤਾਂ ਚਾਪ ਦੀ ਓਤ ਵੀ ਥੇਰੀਆਂ ਹੈਗੀਆਂ ਨੇ ਪੁਤਰ ਚਾਪ ਨਾਲ ਤਾਂ ਬਥੇਰੀ ਰੈਸਿਪੀ ਹੁੰਦੀ ਹੋੁਣ ਆਹ ਜਿਹੜੀ ਓਵਨ ਵਿੱਚ ਬਣਦੀ ਹੈ ਚਾਪ, ਪਨੀਰ ਟਿੱਕਾ, ਉਵੇ ਮੈਂ ਘਰੇ ਬਣਾ ਲੈਂਨੀ ਹਾਂ ਪਨੀਰ ਟਿੱਕਾ ਵੀ। ਹਾਂ ਹਾਂ, ਮੈਂ ਤਾਂ ਉਹ ਵੀ ਘਰੇ ਬਣਾ ਲੈਣੀ ਆ। ਉਹ ਆਪਣਾ ਤੀਲੇ ਮਿਲਦੇ ਨੇ, ਜਿਹੜੇ ਬਜਾਰੀ, ਉਹ ਪ੍ਰੋਜੈਕਟ ਬਣਾਈ ਦਾ ਹੁੰਦਾ ਏ ਸਿ, ਉਹ ਮੈ ਆਪਣੀ ਕੁੜੀ ਦਾ ਬਨਾਂਦੀ ਸੀ ਓ ਪ੍ਰੋਜੈਕਟ ਦੇ ਤੀਲੇ ਪਏ ਹੁੰਦੇ ਨੇ, ਮੈਂ ਤਾਂ ਆਪਣਾ ਪਨੀਰ ਮੰਗਉਣੀ ਹਾਂ ਬਜ਼ਾਰੋ ਪੀਸਿਸ ਕਰਨੀ ਆ ਪਨੀਰ ਦੇ ਹਾਂ, ੳਹ ਚਾਪ ਵੀ ਮੰਗਣੀ ਆ, ਚਾਪ ਦੇ ਵੀ ਪੀਸਿਸ ਕਰ ਦੇਨੀ ਆ, ਤਾਂ ਆਪਣਾ ਸ਼ਿਮਲਾ ਮਿਰਚ ਤੇ ਪਿਆਜ਼ ਤੇ ਸਭ ਦੀ ਕਟਿੰਗ ਕਰਕੇ ਉਹ ਤਿੱਲੇ ਚ ਪਾ ਦੇਨੀ ਹਾਂ, ਸਾਰਿਆਂ ਦੀ ਕੋਟਿੰਗ ਐ ਵੀ ਹੋਏਗੀ ਜਿਵੇਂ ਪੁੱਤ ੳੰਦੀ ਹੁੰਦੀ ਏ, ਅ ਮਲਾਈ ਚਾਪ ਦੀ, ਹਲਕਾ ਜਾਂ ਦੋ ਚਮਚ ਬੇਸਨ ਲਓ, ਹਲਕੀ ਜਹੀ ਦਹੀਂ ਲਓ, ਹਲਕੀ ਜਿਹੀ ਮਲਾਈ ਲਓ ਤੇ ਸਾਰਿਆਂ ਦੀ ਕੋਟਿੰਗ ਕਰ ਦੋ, ਇੱਕ ਡੂੰਘਾ ਲਓ ੳਂਦਿਸ ਅਕੋਰਡਿੰਗ, ਤੇ ਉਹਨੂੰ ਤਿੱਲੇ ਚ ਪਾਓ ਇੱਕ ਇੱਕ ਕਰਕੇ, ਜਿਵੇਂ ਤਿੱਲੇ ਚ ਇੱਕ ਪਨੀਰ ਦਾ ਪੀਸ, ਇੱਕ ਚਾਪ ਦਾ ਪੀਸ, ਇੱਕ ਸ਼ਿਮਲਾ ਤਾਂ ਉਹ ਸਾਰਿਆਂ ਨੂੰ ਭੁੰਨ ਦੋ, ਗੈਸ ਤੇ ਹਲਕਾ ਹਲਕਾ ਹਲਕਾ, ਗੈਸ ਤੇ ਸਿਮ ਸਿਮ ਵੈਸੇ ਤਾਂ ਤੰਦੂਰ ਤੇ ਭੁੰਨੀਦਾ ਹੁੰਦਾ ਹੈ। ਪਨੀਰ ਤੇ ਤਾਂ ਬੜਾ ਹੀ ਸਵਾਦ ਆਂਦਾ, ਤੰਦੂਰ ਤੇ ਜਿਹੜਾ ਭੁੰਨ ਕੇ ਮਿਲਦਾ, ਉਹ ਹੁੰਦਾ ਅਸਲੀ ਪਨੀਰ ਟਿੱਕਾ। ਪਰ ਉਹ ਇਹ ਨਾ, ਸਾਡੇ ਕੋਲ ਤੰਦੂਰ ਕਿੱਥੇ, ਮੇ ਤਾਂ ਗੈਸ ਗੈਸ ਤੇ ਭੁੰਂਦੀ ਰਾਇ ਆ ਉਹ ਤਿੱਲੇ ਨੂੰ ਹਲਕਾ ਹਲਕਾ ਸੇਕ ਤੇ ਰੱਖੇ ਜਾਓ, ਹਟਾਏ ਜਾਓ, ਰੱਖੇ ਜਾਏ ਹਟਾਏ ਜਾਓ। ਬਸ ਰੱਖੋ ਹਟਾਓ, ਉਹ ਪੁੱਤ, ਆਪਣੇ ਆਪ ਹੀ ਨਾ ਗ੍ਰਿਲ ਹੋਂਦਾ ਜਾਂਦਾ ਜਿਵੇਂ ਗ੍ਰਿਲ ਹੋਂਦਾ ਨਾ ਏਵੇਂ ਗ੍ਰਿਲ ਹੋਂਦਾ ਜਾਂਦਾ, ਓਵਨ ਤਾਂ ਹੁਣ ਅੱਜ ਕੱਲ ਹਬ ਦੇ ਘਰ ਨਹੀਂ ਹੁੰਦੇ ਨਾ। ਤਾਂ ਉਹ ਗਿ੍ਲ, ਹਾਂ ਹਾਂ ਉਹ ਗਿ੍ਲ ਹੋਂਦਾ ਜਾਂਦਾ ਬਸ ਉਹ ਫਿਰ, ਉਸ ਤੋਂ ਬਾਅਦ ਭੁਨ ਹਾਂਜੀ ਬੜਾ ਟੇਸਟ ਆਉਂਦਾ ਇਹ ਇੱਕ ਸਨੈਕਸ ਬਣ ਜਾਂਦਾ ਚਾਹ ਦੇ ਨਾਲ ਮੇਰੇ ਤਾਂ ਗੈਸਟ ਆਉਂਦੇ ਨੇ ਮੈਂ ਇਹੀ ਹੀ ਰੱਖ ਦੇਨੀ ਆ ਹਾਂ ਤੇ ਇੰਨਾ ਸਵਾਦ ਬਣਦਾ ਘਰੇ ਪਰ ਆਸਾਨ ਜਲਦੀ ਬਣਦਾ ਪੁੱਤ ਉਸ ਤੋਂ ਬਾਅਦ ਜਲਦੀ ਬਣ ਜਾਂਦਾ ਉੱਤੇ ਔਰਗੈਨਿਕ ਪਾਓ ਜੋ ਮਰਜ਼ੀ ਪਾਓ ਔਰਗੈਨਿਕ ਪਾ ਕੇ ਸਰਵ ਕਰੋ ਬੜਾ ਟੇਸਟੀ ਲੱਗਦਾ ਹ ਤੇਰੇ ਫੁੱਫੜ ਜੀ ਮੈਂ ਤਾਂ ਹਮੇਸ਼ਾ ਹੀ ਐਵੇਂ ਹੀ ਕਰਨੇ ਆ ਜਦੋਂ ਮਨ ਕਰਦਾ ਬਣਾ ਲੈਂਦੇ ਹਾਂ ਪਨੀਰ ਟਿੱਕਾ ਘਰੇ ਹਾਂ ਉਹ ਬਾਜ਼ਾਰੀ ਚੀਜ਼ਾਂ ਖਾਣ ਦੇ ਤਾਂ ਬੜੇ ਹੀ ਤੈਨੂੰ ਪਤਾ ਪਤਾ ਹੀ ਹੈ ਸਿਹਤ ਅੱਜ ਕੱਲ ਦੀ ਬਾਜ਼ਾਰੀ ਚੀਜ਼ਾਂ ਨੀ ਵਾਰਾ ਖਾਂਦੀਆਂ ਪੁੱਤ
ਸਹੀ ਗੱਲ ਹੈ ਨਾਲੇ ਘਰ ਦਾ ਪੋਸ਼ਟਿਕ ਹੋ ਜਾਂਦਾ ਹੈ ਆਪਣਾ ਸਾਫ਼ ਸੁਥਰਾ
ਜੋ ਜੋ ਜੋ ਘਰ ਦੇ ਖਾਣੇ ਦਾ ਆਪਣਾ ਜੋ ਚੀਜ਼ ਹੋਵੇ ਸੀ ਤਾਂ ਸਨੈਕਸ ਵੀ ਜਿਹੜਾ ਕੁਛ ਹੋਏ ਘਰੇ ਬਣਾ ਲੈਂਈਦਾ ਉਹਦਾ ਪੁੱਤ ਹਾਂ ਸਾਰਾ ਕੁਛ ਯੂਟਿਊਬ ਤੇ ਪਤਾ ਚੱਲ ਜਾਂਦਾ
ਬੂਆ ਜੀ ਨੂੰ ਉਹ ਬੜਾ ਟੇਸਟੀ ਲੱਗਿਆ ਸੀ ਉਸ ਦਿਨ ਤੇ ਉਦੋਂ ਜਲਦੀ ਸੀਗੀ ਤੇ ਮੈਂ ਕਿਹਾ ਬਾਅਦ ਚ ਫੋਨ ਤੇ ਪੁੱਛਣੀ ਹਾਂਜੀ ਹਾਂਜੀ ਆਵਾਂਗੀ ਜ਼ਰੂਰ ਆਵਾਂਗੇ
ਹਾਂਜੀ ਹਾਂਜੀ ਕੋਈ ਨੀ ਪੁੱਤ ਨਾ ਬਣੇ ਫਿਰ ਮੈਨੂੰ ਕੋਲ ਕਰ ਲਈ ਕੋਈ ਨੀ ਕਹਿੰਦੀ ਦੱਸ ਤੋਂ ਲੇਬਰ ਠੀਕ ਐ ਪੁੱਤ ਠੀਕ ਐ ਸਤਿ ਸ੍ਰੀ ਅਕਾਲ ਪੁੱਤ